ਹਾਂਜੀ
ਤੁਸੀਂ ਕੀ ਕਰਦੇ ਪੇ ਓ?
ਕੁ ਕੁਛ ਨੀ ਜੀ ਬੈਠੇ ਸੀ। ਪਾਰਕ ਚ ਲੈਂ ਦਾ ਪਾਰਕ ਚ ਵਾਲੀ ਅਸੀਂ ਕ੍ਰਿਕਟ ਨੀ ਖੇਲਦੇ ਸ਼ਿਵਾਲੀ ਖੇਲਦੇ ਹਾਂ
ਚਲੋ ਵਾਲੀ ਖੇਲ ਰੇਓ ਵਾਲੀ ਵਧੀਆ ਵ ਵਧੀਆ ਚੀਜ਼ ਐ ਵੈਸੇ ਫਿੱਟ ਰਹਿੰਦੀ ਵਾਲੀ ਵਿੱਚ।
ਹਾਂਜੀ। ਤੁਹਾਡੀ ਆਵਾਜ਼ ਕੱਟਦੀ ਪਈ ਹੈਗੀ ਐ।
ਕ੍ਰਿਕਟ ਵੀ ਵਧੀਆ ਖੇਡਣਾ ਚਾਹੀਦਾ। ਆ ਰਹੀ ਆਵਾਜ਼ ਕ੍ਰਿਕਟ ਵੀ ਖੇਡ ਕ੍ਰਿਕਟ ਵੀ ਖੇਡਣਾ ਚਾਈਦਾ ਮੈ ਕਹਿ ਰਿਆ।
ਹਾਂਜੀ ਖੇਡਦੇ ਹਾਂ ਅਸੀਂ ਕਦੀ ਕਦੀ ਸੰਡੇ ਨੂੰ ਖੇਡ ਦਿੰਦੇ ਹਾਂ।
ਕ੍ਰਿਕਟ ਵੀ ਵਧੀਆ ਹੀ ਮ ਖੇਡਣਾ ਚਾਹੀਦਾ ਉਹ
ਹਾਂਜੀ।
ਤੁਸੀਂ ਵੈਸੇ ਦੇਖਦੇ ਹੋ ਇੰਡੀਆ ਟੀਮ ਦੇ ਇੰਡੀਆ ਟੀਮ ਦੇ ਜਿਹੜੇ ਹੁਣ ਚੱਲ ਰਹੇ ਨੇ ਇੰਗਲੈਂਡ ਨਾਲ।
ਹਾਂਜੀ
ਇੰਗਲੈਂਡ ਨਾਲ ਜਿਹੜੇ ਟੀਮ ਸਾਡੇ ਮੈਚ ਚੱਲ ਰਹੇ ਨੇ ਇੰਡੀਆ ਟੀਮ ਉਹ ਦੇਖਦੇ ਹੋ ਤੁਸੀਂ
ਹਾਂਜੀ ਨਈ ਦੇਖਦੇ ਤਾਂ ਅਸੀਂ ਐ ਨੀ ਮੈਂਚ ਮੂਚ। ਬਸ ਸੰਡੇ ਨੂੰ ਕਦੀ ਕਦਾਰ ਖੇਲਣ ਖੇਡਣ ਚਲੀ ਜਾਈ ਦਾ।
ਅੱਛਾ ਖੇਡਣ ਚਲੀ ਜਾਈ ਐ ਕਦੇ ਵਧੀਆ ਐ ਚਲੋ ਤੁਸੀਂ ਵੈਸੇ ਆਈ ਪੀ ਐਲ ਦੀ ਕਿਹੜੇ ਟੀਮ ਦੇ ਫੈਨ ਹੋ।
ਹਸੀਖ ਕਿਹੜੀ ਵੀ ਟੀਮ ਨੇ ਹੈ ਨਾ ਐਸੀ ਤਾਂ ਬਸ ਵਸੀੇ ਟਾਈਮ ਪਾਸ ਨੂੰ ਖੇਲਦੇ ਆ ਤੁਸੀਂ ਤੁਸੀਂ ਕਿਹੜੀ ਟੀਮ ਦੇ ਹੋ।
ਮੈਂ ਦੱਸਾਂ ਟੀਮਾਂ ਦੇ ਨਾਂਅ ਦੱਸਦਾ ਤੁਹਾਨੂੰ ਤੁਸੀਂ ਦੱਸੋ ਕਿਹੜੀ ਦੇ ਫੈਨ ਓ? ਚੇਨਈ ਦੇ ਜਾਂ ਆਰ ਸੀ ਬੀ ਦੇ ਜਾਂ ਐਮ ਆਈ ਦੇ ਜਾਂ ਚ ਤੇਰਾ ਕਿ ਹੋਰ ਐ ਸਾਰਿਆ ਜਿਵੇਂ ਇਹਨਾਂ-ਇਹਨਾਂ ਦੀ ਇਹਨਾਂ ਵਿੱਚੋਂ। ਕਿਦੇ ਸਨੂੰ ਪਛਾਰ ਤੁਸੀਂ ਹਾਂ ਸਾਡੀ ਤਾਂ ਸੀ ਐਸ ਟੀ ਹੈ।
ਆਰਸੀ ਵੀ ਬਹੋਤ ਵਧੀਆ ਖੇਡਦੀ ਐ।
ਹਾਂਜੀ।
ਉਹ ਤਾਂ ਹੈ ਈ, ਆਰਸੀ ਵੀ ਬਹੋਤ ਵਧੀਆ ਖੇਡਦੀ ਐ, ਦੋ ਲਗਾਤਾਰ ਸਾਲ ਜਿੱਤੀ ਐ, ਬਹੁਤ ਵਧੀਆ। ਕੰਮ ਕੀਤਾ ਉਹਨਾਂ ਨੇ, ਦੋਲ ਦੋ ਵਾਰੀ ਲਗਾਤਾਰ ਟਰੋਫੀਆਂ ਜਿੱਤਿਆ ਏ, ਬਹੋਤ ਵਧੀਆ ਗੱਲ ਹੈ ਉਹਨਾਂ ਲਈ। ਉਹਨਾਂ ਨੇ, ਉਹਨਾਂ ਨੇ ਆਪਣੀ ਟੀਮ ਚ ਸੁਧਾਰ ਲੈ ਆਇਆ, ਪਹਿਲੇ ਤੋਂ ਵੀ ਬਹੋਤ ਜ਼ਿਆਦਾ। ਜਿਵੇਂ ਉਹਨਾਂ ਦੀ ਪਹਿਲੀ ਬੈਟਿੰਗ ਬੋਲਿੰਗ ਦੋਨੋਂ ਈ ਖਰਾਬ ਸੀ, ਹੁਣ ਬੈਟਿੰਗ ਬੋਲਿੰਗ ਦੋਨੋਂ ਈ ਉਹਨਾਂ ਨੇ ਬਹੁਤ ਵਧੀਆ ਕੀ ਕਿਆ ਨੇ ਵਿਜ, ਉਹਨਾਂ ਨੇ ਬੋਲਿੰਗ ਵਿੱਚੋਂ ਆਪਣੀ ਟੀਮ ਚ ਹੇਜਲਵੁੱਡ ਵਰਗਾ ਬੋਲਰ ਲੈ ਲਿਆ, ਭੁਨੇਸ਼ਵਰ ਵਰਗਾ ਬੋਲਰ ਲੈ ਲਿਆ, ਬਹੋਤ ਵਧੀਆ ਬੋਲਰ ਨੇ ਉਹ। ਸਪਿਨਰ ਚ ਉਹਨਾ ਚ, ਸੁਰਯਾਸ ਸ਼ਰਮਾ ਤੇ ਕੌਣਾਲ ਪੰਡਿਆ, ਬਹੁਤ ਵਧੀਆ ਬੋਲਿੰਗ ਸਿੱਟਦੇ ਨੇ।
ਹਾਂਜੀ।
ਤੇ ਉਹਨਾਂ ਚ ਟੀਮ ਅ ਟੀਮ ਡੇਵੇਡ ਕੇ ਸ਼ੇਫਰਡ ਬਹੁਤ ਵਧੀਆ ਬੈਟਿੰਗ ਕਰਦੇ ਨੇ ਲਾਸਟ ਚ ਆ ਜੇ। ਉਹਨਾਂ ਨੂੰ ਜੇ ਤੀਹ ਤੇ ਸੱਤਰ ਵੀ ਪੈ ਜਾਨ, ਉਹ ਤੀਹ ਤੇ ਸੱਤਰ ਵੀ ਮਾਰ ਦਿੰਦੇ ਨੇ ਬਹੁਤ ਵਧੀਆ ਬੈਟਿੰਗ ਕਰਦੇ ਨੇ ਉਹ ਵੀ, ਔਰ ਜਿਵੇਂ ਪਾਟੀਕਲ ਪਾਰਟੀਦਾਰ ਤੇ ਸ਼ੋਲ ਤੇ-ਤੇ ਟੋਲੀ ਵੀ ਬਹੋਤ ਵਧੀਆ ਬੈਟਿੰਗ ਕਰਦੇ, ਰਾਮ-ਰਾਮ ਨਾਲ, ਸਚੁਏਸ਼ਨ ਦੇ ਹਿਸਾਬ ਨਾਲ ਮੈਚ ਜੀਤਾ ਹੀ ਦਿੰਦੇ ਨੇ, ਆਰ ਸੀ ਟੀਮ ਨੂੰ ਹਮੇਸ਼ਾ, ਹਾਂਜੀ-ਹਾਂਜੀ। ਔਰ ਪੰਜਾਬ ਨੇ ਪਤਾ ਨੀ, ਏਸ ਵਾਰੀ ਪਤਾ ਨੀ ਕੀ ਕਰਿਆ? ਛੇ ਮੈਚ ਪਹਿਲੇ ਲਗਾਤਾਰ ਜਿੱਤ ਗਈ, ਤੇ ਉਸ ਤੋਂ ਬਾਅਦ ਛੇਹ ਮੈਚ ਲਾਏ ਤਾ ਹਾਰ ਕੇ ਫੇਰ ਇੱਥੇ ਛੇ, ਮੈਚ ਜਿੱਤੇ ਫਿਰ ਏ ਕਾਰਜ ਪਤਾ ਨੀ ਕੀ ਕਰਨ? ਸਾਰੀ ਕੇਚਾਂ ਡਰੋ ਕਰੀ ਜਾਣਦੇ, ਪਤਾ ਨੀ ਕਿਉਂ? ਏਹ ਤਾਂ ਸਾਨੂੰ ਸਮਝ ਈ ਨੀ ਆ ਰਹੀ, ਪਤਾ ਨੀ ਯਾ ਮੈਚ ਫਿਕਸ ਨੇ, ਏਸ ਵਾਰੀ ਦੇ ਆਈ ਪੀ ਐਲ ਦੇ, ਪਤਾ ਨੀ ਯਾ ਔਰ ਬੀ ਸੁਣਾਓ ਜੀ ਤੁਸੀਂ? ਹੋਰ ਸੁਣਾਓ ਜੀ ਤੁਸੀਂ?
ਬਸ ਸਭ, ਸਭ ਵਦੀਆ, ਤੁਸੀਂ ਦੱਸੋ?
ਮੈਂ ਤਾਂ ਐਈ ਦੇਖ ਰੇਆ ਜੀ, ਪਤਾ ਨੀ ਕੀ ਕਰ ਰਏ ਨੇ ਏਹ? ਸੁਸ਼ਾਂਕ ਕ ਸਾਰੀ ਕੇਚਾ ਛੱਡੀ ਜਾਂਦਾ ਹਰ ਦੋ-ਦੋ ਮਿੰਟ ਬਾਅਦ ਈ।
ਕੌਣ ਲੈ ਗਿਆ?
ਸੁਸ਼ਾਂਤ ਢਿੱਲੋਂ ਤੇ ਜਿਹੜੀ ਕੈਚ ਆਂਦੀ, ਉਹੀ ਛੱਡ ਦਿੰਦੇ ਸੁਸ਼ਾਂਤ। ਬਿਲਕੁਲ ਈਜ਼ੀ ਬੀਜ਼ੀ ਕੈਚ ਵੀ ਛੱਡਦੇ ਨੇ ਉਹ, ਪਤਾ ਨੀ ਕਿਉਂ? ਕੈਚ ਛੱਡਦੇ ਨੇ ਈਜ਼ੀ ਬੀਜ਼ੀ ਵੀ, ਹਾਂਜੀ-ਹਾਂਜੀ ਬਹੋਤ ਬੁਰਾ ਹਾਲ ਹੈ, ਪਤਾ ਨੀ ਕਿਉਂ ਬਹੋਤ ਬੁਰਾ ਹਾਲ ਹੈ? ਐੰਨਾ ਬੁਰਾ ਹਾਲ ਪਤਾ ਨੀ ਕਿਵੇਂ ਹੋ ਜਾਹਾ?
ਬੈਟਿੰਗ ਚ ਵੀ ਮਾਰ ਖਾਨੇ ਨੇ ਆ, ਬੋਲਿੰ ਬੋਲਿੰਗ ਵੀ ਇਹਨਾਂ ਦੀ ਬਹੋਤ ਝਟੀਆ ਏ, ਬੋਲਿੰਗ ਵੀ ਇੱਕ ਓਵਰ ਚ ਅ ਰਨ, ਰਨ ਖਾ ਜਾਂਦੇ ਨੇ, ਏਹ ਇੱਕ ਬੋਲਿੰਗ ਥੋੜ੍ਹੀ ਹੁੰਦੀ ਹੈ, ਏਹਨਾਂ ਦਾਸ਼ ਦੀ ਚੀ ਜੇਅੜਾ ਬੋਲਰ ਆ, ਉਹ ਈ ਇੱਕ ਔਵਰ ਚ ਸੱਤ-ਸੱਤ ਵਾਈਡਾ ਵਾਇਟਾ ਸਟੀਆ। ਛੱਡ ਦਿੰਦਾ ਇੱਕ ਈ ਓਵਰ ਚ, ਸੱਤ-ਸੱਤ ਵਾਈਟਾਂ, ਬਹੋਤ ਵੱਡੀ ਗੱਲ ਹੁੰਦੀ ਐ, ਸੱਤ ਵਾਈਟਾਂ ਮਾਰਨੀਆਂ ਇੱਕ ਓਵਰ ਚ।
ਤੁਸੀਂ ਖੇਡਦੇ ਔ ਵੈਟਵੋਲ?
ਹਾਂਜੀ, ਅਪਾਂ ਵੀ ਖੇਡ ਲਈ ਜਾ, ਜਦੋਂ ਮਨ ਕਰਦਾ ਏ ਸਾਡਾ। ਅਪਾਂ ਜਾਨੇ ਆ, ਜ ਜਿਵੇਂ ਸ਼ਾਮੀ ਯਾ ਸ਼ਾਮੀ ਮੰਡੇ ਜਾਈਦਾ ਹੁੰਦਾ, ਵਰਨਾ ਸ਼ਾਮੀ ਪਾਰਕ ਥੇ ਖੇਡ ਲਈਦਾ ਹੁੰਦਾ ਥੋੜਾ ਬਹੁ ਇੱਕ ਯਾ ਦੋ ਓਵਰ ਖੇਡ ਲਈ ਦੇ ਹੁੰਦੇ ਨੇ ਜਦ ਜਦੋਂ ਸਾਨੂੰ ਬੋਲਿੰਗ ਵੀ ਮਿਲ ਜਾਂਦੀ ਐ ਪਾਰਕ ਚ, ਚਲੋ ਬੈਟਿੰਗ ਵੀ ਕਰ ਲੈਂਣੇ ਆ, ਦੋਨੋਂ ਈ ਕਰ ਲੈਣੇ ਆ ਪਾਰਕ ਚ। ਮੰਡੀ ਚ ਸਾਨੂੰ ਕਦੇ ਕਿਦੇ ਕਵਾਰ ਮਿਲ ਜਾਂਦੀ ਐ ਬੈਟਿੰਗ, ਵਰਨਾ ਨਈ ਮਿਲਦੀ, ਵਰਨਾ ਫੀਲਡਿੰਗ ਕਰ ਲੈਂਨਾ ਖੇਡਨਾ ਈ ਏ ਅਪਾਂ, ਚਾਏ ਫਿਲਡਿਗ ਕਰੀਏ, ਚਾਏ ਬੈਟਿੰਗ ਕਰੀਏ
ਕਦੇ ਕਦੀ, ਕਦੀ ਕਦਾਰ ਕਿਉਂ ਮਿਲਦੀ ਐ ਤੁਆਨੂੰ?
ਆਪਾਂ ਅਪਾਂ ਲਾਟ ਤੇ ਆਨੇ ਆ ਨਾ, ਵੈਡਿੰਗ ਛਟੇ ਸੱਤ ਨੰਬਰ
ਕੱਟਦੀ ਪਈ ਐ, ਦੁਵਾਰਾ ਦਸ
ਸਾਡੇ ਈ ਬੈਟਸ ਨਾਈ ਛਵੀ ਸਾਡੇ ਬੈਟਸਮੈਨ ਨੇ ਛਟੇ ਸਾਤਵੇਂ ਨੰਬਰ ਤ, ਅਸੀ ਛਟੇ ਸੱਤਵੇ ਨੰਬਰ ਤੇ ਬੈਟਿੰਗ ਆਈ ਦਾ ਹੁੰਦਾ ਏ। ਹਾਂ ਜੀ।
ਅੱਛਾ
ਹਾਂਜੀ-ਹਾਂਜੀ ਸਾਡੇ ਬੈਠਸ। ਛ ਛੇ ਸੱਤ ਬੈਟਸਮੈਨ ਹੀ ਸਾਡੇ ਆਊਟ ਹੁੰਦੇ ਕਿਸੇ ਤੋਂ ਤਾਂ ਸਾਡੀ ਬੈਟਿੰਗ ਹੀ ਨਹੀਂ ਉਂਦੀ।
ਤੁਸੀਂ ਤੁਸੀਂ ਕਹਿੰਦੇ ਨੀ ਉਹਨਾਂ ਨੂੰ ਕਿ ਸਾਨੂੰ ਪਾਲੀ ਬੈਟਿੰਗ।
ਨਹੀਂ ਨਹੀਂ ਆਪ ਆਪਾਂ ਨੀ ਆਪਾਂ ਕਹੀ ਜਦ ਸਾਡਾ ਓਪਨਰ ਵਧੀਆ ਖੇਡਦੇ ਨੇ ਜਿਵੇਂ ਰੌਨਕ ਨਾਮ ਦਾ ਸਾਡਾ ਇੱਕ ਸੂਰਜ ਨਾਮ ਦਾ ਉਹ ਦੋਨੋ ਵਧੀਆ ਖੇਡਦੇ ਨੇ ਪਰ ਰੌਣਕ ਜੇ ਥੋੜਾ ਸਲੋਅ ਜਿਹਾ ਖੇਡਦਾ। ਬਾਰਾਂ ਬੋਲਾਂ ਤੇ ਛੇ ਸੱਤ ਰਨ ਮਾਰ ਕੇ ਲਾਸਟ 'ਚ ਆਊਟ ਹੋ ਜਾਂਦਾ ਐ ਪਤਾ ਨੀ ਕੀ, ਕੀ ਕਰਦਾ ਐ। ਉਹਦੇ ਚ ਸਿਮਰ ਨਾਮ ਦਾ ਵੀ ਹੈ ਉਹ ਵੀ ਲਪੇਡੇ ਘੁਮਾਈ ਜਾਂਦੇ ਹਰ ਬੋਲ ਤੇ। ਚਾਹੇ ਕੰਮ ਖ਼ਰਾਬ ਕਰਦੇ ਨੇ ਨਾ ਔਰ ਕੈਚਾਂ ਵੀ ਬੜੀ ਛੱਡਦੇ ਨੇ ਸਾਡੇ ਪਲੇਅਰ।
ਬੋਲਿੰਗ ਬੋਲਿੰਗ ਕੌਣ ਕਰਾਉਦਾ ਸਭ ਤੋਂ ਵਧੀਆ।
ਸਾਡੀ ਟੀਮ ਚ ਦੱਤਾ ਵਧੀਆ ਚ ਜਾਂਦਾ ਬਹੁਤ ਵਧੀਆ ਜਾਂਦਾ ਉਹ ਵਾਈਟ ਲੈਂਥ ਚ ਸਾਰੀ ਬੋਲਾਂ ਸੁੱਟਦੀ ਆ।
ਹੋਰ ਮਤਲਬ ਰਨ ਕੌਣ ਖਾਂਦਾ ਸਭ ਤੋਂ ਜ਼ਿਆਦਾ?
ਹਾਂਜੀ ਰਨ ਤਾਂ ਬਹੁਤ ਬਤ ਬੰਦੇ ਖਾਂਦੇ ਨੇ ਸਾਡੀ ਟੀਮ 'ਚ।
ਹਾਂਜੀ
ਬਹੁਤ ਬੰਦੇ ਖਾਂਦੇ ਤਾਂ ਸਭ ਹੀ ਖਾਂਦੇ ਨੇ ਜਿਵੇਂ ਭੁੰਮਰਾ ਵੀ ਬਹੁਤ ਰਨ ਖਾਂਦਾ। ਭੁੰਮਰਾ ਹੋ ਗਿਆ ਜਿਵੇਂ ਭੁੰਮਰਾ ਵੀ ਰਨ ਖਾ ਲੈਂਦਾ ਈ ਸਾਰੇ ਮੇਨ ਮੇਨ।
ਭੁੰਮਰਾ ਦੀ ਗੱਲ ਨੀ ਕਰਦੇ ਅਸੀਂ, ਅਸੀਂ ਇਹ ਕਹਿੰਨੇ ਆ ਜਦੋਂ ਤੁਸੀਂ ਖੇਡਦੇ ਉ। ਤਦ ਕੌਣ ਜ਼ਿਆਦਾ ਰਨ ਖਾਂਦਾ ਐ।
ਕੋਈ ਵੀ ਖਾ ਲੈਂਦਾ ਆਪਾਂ ਹੁਣ ਇਹ ਕਹੀਏ ਹੁਣ ਕਿਸੇ ਨੂੰ ਕੁਛ ਕਹਿ ਵੀ ਨੀ ਸਕਦੇ ਨਾ। ਮੰਨੂੰ ਚੱਲ ਤਾਂ ਤੁਸੀਂ ਵੀ ਛੱਡ ਦਓ।
ਤੁਸੀਂ ਕਹਿ ਕਰੋ ਨਾ ਉਹਨਾਂ ਨੂੰ ਕਿ ਵਧੀਆ ਖੇਡੋ।
ਹਾਂਜੀ ਬਸ। ਆਪਾਂ ਇੱਕ ਇੱਕ ਦੋ ਵਾਰੀ ਬੋਲੇ ਆ ਹੁੰਦਾ ਜੀ ਵਧੀਆ ਖੇਡੋ, ਉਸ ਤੋਂ ਬਾਅਦ ਤਾਂ ਉਹਨਾਂ ਨੇ ਆਪਣੇ ਆਪ ਹੀ ਖੇੜਨਾ ਨਾ ਵਧੀਆ ਆਪਾਂ ਵੀ ਕਈ। ਕੀ ਕਹੀਏ ਹੁਣ ਬਾਰ ਬਾਰ ਥੋੜ੍ਹੀ ਕਹਵਾਗੇ ਕਿ ਵਧੀਆ ਖੇਡੋ ਵਧੀਆ ਖੇਡੇ ਅਜਲਾ ਨੀ ਜਿਵੇਂ ਖੇਡਣਾ ਉਵੇ ਵੀ ਖੇਡਣਾ ਉਹਨਾਂ ਨੇ ਤਾਂ।
ਅੱਜ ਕੱਲ੍ਹ ਤਾਂ ਬੱਚੇ ਖੇਡਦੇ ਹੀ ਨਹੀਂ ਆ। ਅੱਜ ਕੱਲ ਦੇ ਬੱਚੇ ਫੋਨ ਫੋਨ ਚ ਫੋਨ ਚ। ਫੋਨ ਚ ਲੱਗੇ ਰਹਿੰਦੇ ਨੇ ਬੈਟਬੋਲ ਵੀ ਫੋਨ ਚ ਖੇਡਦੇ ਰਹਿੰਦੇ ਨੇ। ਪਤਾ ਨੀ ਕੀ ਹੈਗਾ?
ਡਿਜੀਿਟਲ ਡਿਜੀਿਟਲ ਗੇਮ ਹਨ ਉਹ ਫੋਨ ਮੈਂ।
ਤੁਹਾਡੀ ਆਵਾਜ਼ ਕੱਟਦੀ ਪਈ ਹੈ।
ਉਹਨਾਂ ਦਾ ਕੰਮ ਸੋਖਾ ਹੋ ਜਾਨਾ ਫੋਨ ਚ ਹੀ ਛੇਡ ਛੇਡ ਦਿੰਦੇ ਨੇ। ਉਹਨਾਂ ਨੂੰ ਧੁੱਪ ਚੁੱਪ ਜਾਣਾ ਹੀ ਨੀ ਪੈਂਦਾ ਬਾਹਰ।
ਹਾਂਜੀ।
ਤੁਸੀਂ ਮੰਨਦੇ ਹੋ ਇਹ ਗੱਲ ਤਾਂ ਧੁੱਪ ਚ ਜਾਂਦੇ ਨੀ ਉਹ ਫੋਨ ਚ ਹੀ ਰਹਿ ਜਾਂਦੇ ਨੇ ਏ ਸੀ ਚ ਬੈਕੇ ਘਰੀ।
ਹਾਂਜੀ, ਇਹ ਵੀ ਗੱਲ ਹੈਗੀ ਆ।
ਹੁਣ ਸਾਡੇ ਵਰਗੇ ਜਾਂਦੇ ਸਾਡੇ ਵਰਗੇ ਆਪਾਂ ਤਾਂ ਵਿਹਲੇ। ਵਿਹਲੇ ਆ ਆਪਾਂ ਜਾਂਦੇ ਹਾਂ ਖੇਡਣ ਅੱਛਾ। ਬੜਾ ਬੁਰਾ ਹਾਲੇ ਬੱਚੇ ਫੋਨ ਨੀ ਫੋਨ ਹੀ ਨੀ ਛੱਡਦੇ ਉੱਠਦੇ ਨੇ ਮੂੰਹ ਧੋਇਆ ਨਹੀ। ਉਸ ਤੋਂ ਪਹਿਲਾਂ ਫੋਨ ਚੁੱਕ ਲਿਆ ਸੁਣਦੇ ਐਂ ਨੀ ਸੁ ਸੁਣਨ ਪਹਿਲੇ ਵੀ ਫੋਨ ਚਲਾਉਦੇ ਰਹਿੰਦੇ ਨੇ। ਪੂਰਾ ਪੂਰਾ ਦਿਨ ਪਤਾ ਨੀ ਕੀ ਕਰਦੇ ਨੇ ਫੋਨ ਚ ਸਾਨੂੰ ਸਮਝ ਹੀ ਨਹੀਂ ਆਂਦਾ।
ਉਹ ਕਿਦਾ ਨਾਮ ਲੇ ਸੀ ਜਿਹੜਾ ਵਧੀਆ ਬੋਲ ਕਰਾਉਂਦਾ ਹੈ।
ਵਧੀਆ ਬੋਲ ਤਾਂ ਕੋਈ ਨੀ ਕਰਾਉਂਦਾ ਬਸ ਸਾਰੀ ਘਟੀਆ ਬੋਲ ਹੁਣ ਤਾਂ ਦੱਸ ਹੀ ਦਿੱਤਾ ਨਾ।
ਤੁਸੀਂ ਲੈ ਰਹੇ ਸੀ ਦਤਾ ਦਤਾ ਕੀ ਕਹਿੰਦੇ ਸੀ। । ਨਾਮ ਹੈ ਜੀ ਹਾਂ।
ਹੋਰ ਸੁਣਾਓ ਜੀ ਤੁਸੀਂ ਵਧੀਆ ਕੁਛ ਵਧੀਆ ਜਹਾ ਆਪਣੇ ਬਾਰੇ ਦੱਸੋ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਬੈਟਿੰਗ ਕਰਦੇ ਹੋ ਬੋਲਿੰਗ ਕਰਦੇ ਹੋ ਵਧੀਆ।
ਅਸੀਂ ਤਾਂ ਕੀਪਰਿੰਗ ਕਰਦੇ ਹਾਂ ਜੀ।
ਅੱਛਾ ਤੁਸੀਂ ਕੀਪਰ ਇਹਦਾ ਮਤਲਬ ਤੁਸੀਂ ਐਮ ਐਸ ਧੋਨੀ ਜਿਵੇਂ ਦੇ ਪਲੇਅਰ ਹੋ।
ਹਾਂਜੀ।
ਚਲੋ ਵਧੀਆ, ਮੈਂ ਸੋਨੀ ਜਿਮੀਂਦਾਰ ਪਲੇਅਰ ਵੀ ਇੱਕ ਦੋ ਹੀ ਹੁੰਦਾ ਪੂਰੀ ਦੁਨੀਆਂ ਵਿੱਚ ਤੁਸੀਂ ਬੰਨੇ ਹੋ ਤੁਸੀਂ ਬਹੁਤ ਵਧੀਆ ਗੱਲ ਹੈ ਚਿੱਪੜ ਵੀ ਬਣਨਾ ਸਚੀ ਗੱਲ। ਨੀ ਫਸਟ ਬੋਲਦਾ ਪਿੱਛੇ ਫੜਦੀੀਆਂ ਪੈਂਦੇਆਂ ਨੇ
ਹੋਰ ਦੱਸੋ ਤੁਸੀਂ?
ਮੈਂ ਤਾਂ ਵਧੀਆ, ਤੁਸੀਂ ਦੱਸੋ ਮੈਂ ਕੀ ਦੱਸਾਂ?
ਹੋਰ ਕੁਝ ਦੱਸਦੋ?
ਆਪਾਂ ਕੀ ਦੱਸਿਆ ਹੁਣ ਆਪਾਂ ਤਾਂ ਇ ਮੈਂ
ਆਵਾਜ਼ ਕੱਟਦੀ ਪਈ ਹੈ।
ਆਪਾਂ ਗਿਆਰਾਂ ਵਜੇ ਹਾਲੇ ਮੈਚ ਦੇਖਾਗੇ ਕੀ ਬੰਦਾ ਸੁਰੇਵੰਸ਼ੀ ਮੈਚ ਗਿਆਾਰਾਂ ਵਜੇ ਗਿਆਰਾਂ ਵਜੇ
ਗਿਆਰਾਂ ਵਜੇ
ਜੇ ਗਿਆਰਾਂ ਵਜੇ ਪਹਿਲਾ ਮੈਚ ਦੇਖਦੇ ਹ ਇੱਕੀ ਬੰਦ ਦਾ। ਕਿਹਾ ਕੇਹੜਾ ਪਲੇਅਰ ਸੀ ਅੰਦਰ ਉਹ ਜਾਰ ਹੋ ਜੇ ਟੀਮ ਚ ਕੀ ਪਤਾਸ ਕੀ ਪਤਾਸ ਨਛੇ ਡਾਲਣ ਕੁਛ ਨੀ ਪਤਾ ਨਾ ਜਦੋਂ, ਦੋਨਾਂ
ਅਸੀਂ ਵਾਲੀ ਖੇਲਣ ਆਏ ਸੀ ਐਥੇ ਲਾਈਟ ਨਹੀਂ ਆਉਂਦੀ ਪਈ ਹੈ।
ਅੱਛਾ, ਅੱਛਾ ਲੈ
ਬਿਜਲੀ, ਬਿਜਲੀ ਵਾਲਾ ਨੂੰ ਫੋਨ ਕਰਿਆ ਉਹ ਬਿਜਲੀ ਵਾਲਿਆਂ ਨੂੰ ਫ਼ੋਨ ਕਰਿਆ ਬਿਜਲੀ ਵਾਲੇ ਕਹਿੰਦੇ ਸਟ੍ਰਰੀਟ ਲਾਈਟ ਸਾਡੇ ਅੰਡਰ ਚ ਨ ਆ ਉਹ ਨਗਰ ਨਗਰ ਨਿਗਮ 'ਚ ਆ, ਨਗਰ ਨਿਗਮ 'ਚ ਫੋਨ ਕਰੋ।
ਬਿਜਲੀ ਵਾਲੇ ਤਾਂ ਐਵੇਂ ਜਾਂਦੇ ਨੇ ਨਾ ਉਹਨਾਂ ਨੂੰ ਪਤਾ ਹੈ ਨਾ ਜੀ
ਲੈਟ ਤੋਂ ਲੈਟ ਤੋਂ ਬਿਜਲੀ ਦਫ਼ਤਰ ਤੋਂ ਹੀ ਆਉਂਦੀ ਐ, ਫੇਰ ਵੀ ਲੈਟ ਕੱਟਦੇ ਏ‌
ਨਹੀਂ ਦੇਣੀ ਹੈ ਜਿਹੜੀ ਲੈਆਟਰ ਦੇਣੀ ਹੈ ਲਿਜਣ ਵਸਤੇ ਪਰਚਾ ਐਵੇ ਥੋੜੀ ਚ ਲੈਟ ਮੈਂ ਕਹਿ ਰਿਹਾ, ਉਹਨਾਂ ਨੇ ਦੇਨੀਆਂ ਲਾਈਟਾਂ ਪਾਰਕ ਲੈਣ ਵਸਤੇ, ਹੋਰ ਕਿ ਥੋੜੀ ਦਨੀ ਆ ਐਮ ਸੀ ਐਮ ਸੀ ਪਾਸ ਹੋਰ ਟੋਸਟਾ ਬਥੋਈ ਆਈ ਇਹੇ ਟੈਬਾਰ ਕਮੇਸ ਥੋੜੀ ਐ।
ਹਾਂਜੀ।
ਤੁਸੀਂ ਮੈਂ ਤੇ ਜਲ ਦੀ ਹੋ ਲੈ ਉਹਨੇ ਪਿੱਛੋਂ ਪਾਸ ਕਰਆਂ ਭਾਈ ਲੈਟ ਜਨਲ
ਘਟਦੀ ਪਈ ਹੈ।
ਆਵਾਜ਼ ਨਹੀਂੀ ਆਉਂਦੀ ਪਈ ਸਾਡੀ ਹੁਣ ਆ ਰਹੀ ਹੈ?
ਹਾਂਜੀ ਹੁਣ ਆ ਰਹੀ ਹੈ। ਕੁੱਝ ਨ ਅਸੀਂ ਪਾਰਕ ਚ ਆਰਾਮ ਨਾਲ ਬੈਠ
ਕੀਪ ਤੁੰ ਖੜੇ ਹੁੰਦੇ ਖੜੇ ਹੁੰਦੇ ਚਿਪਰੀ ਚ ਸਪਿਨਰ ਬੋਲਰ ਤੇ। ਜਦੋਂ ਸਪਿਨਰ ਬੋਲਿੰਗ ਕਰਾਉਂਦਾ ਹੈ ਤੁਸੀਂ ਕੀਪਰ ਅਪ ਹੁੰਦੇ ਹੋ ਡਾਊਨ ਹੁੰਦੇ ਹੋ।
ਆ ਪਾਉਂਦੇ ਆ।
ਅੱਛਾ, ਔਰ ਫਾਸਟ ਬੋਲ ਤੇ ਵੀ ਡਾਊਨ ਹੁੰਦੇ ਫਾਸਟ ਤੇ ਵੀ
ਹਾਂਜੀ।
ਫਾਸਟ ਬੋਲਰ ਹੁੰਦਾ ਜਿਵੇਂ, ਤੁਸੀਂ ਉਹਦੇ ਤੇ ਅਪ ਤੇ ਖੜੇ ਹੁੰਦੇ ਹੋ, ਡਾਊਨ ਤੇ ਖੜੇ ਹੁੰਦੇ ਹੋ।
ਹਾਂ ਅਸੀਂ ਡਾਊਨ ਤੇ ਹੁੰਦੇ ਹਾਂ।
ਆ ਚਲੋ ਵਧੀਆ- ਵਧੀਆ ਗਲਬਸ ਪਾ ਕੇ ਕਰਦੇ ਹੋ ਤੁਸੀਂ ਫੇਰ, ਨਹੀਂ ਐਵੇਂ ਕਰਦੇ ਹੋ ਬਿਨਾਂ ਗਲਬਸ ਤੋਂ। ਗਲਬਸ ਪਾ ਕੇ ਫੀਲਡਿੰਗ ਕਰਦੇ ਹੋ ਤੁਸੀਂ, ਜਾ ਬਿਨਾਂ ਯਾ ਬਿਨਾਂ ਗਲਬਸ ਤੋਂ ਕਰ ਦੇ ਹੋ। ਆ ਤਾਂ ਚਲੋ ਵਧੀਆ ਬਿਨਾਂ ਗਲਬਸ ਤੋਂ ਵੀ ਕਰਨੀ ਚਾਹੀਦੀ ਹੈ, ਕਿ ਆਪਣੀ ਤੁਹਾਡੇ ਸੱਟ ਸੁੱਟ ਨੀ ਲੱਗਦੀ ਹੈ। ਬੋਲ- ਬੁਲ ਨੀ ਲਗਦੀਂ ੳਗਲੀ- ਉਂਗਲੀ ਵਿੱਚ?
ਨਹੀਂ ਬੋਲ ਵਾਲ ਨਹੀਂ ਲੱਗਦੀ, ਦਿਮਾਗ ਨਾਲ ਪਕੜਨਾ ਪੈਂਦਾ।
ਹਾਂਜੀ, ਉਹ ਤਾਂ ਦੇਸ਼ ਚ ਪੜਨਾ ਪੈਂਦਾ
ਅੱਥ ਦੀ ਗਰੀਬ ਵੀ, ਅੱਥ ਦੀ ਗਰੀਬ ਵੀ ਹੁੰਦੀ ਹੈਗੀ ਹੈ।
ਸੱਟ ਤਾਂ ਮਾਰੁਗੀ ਬਾਲ। ਸਤ ਬੈਟ ਮਾਰਦਾ ਨੀ ਬੈਠਛੱਟਦਾ ਹੱਥ ਤੋਂ ਦੱਸ ਸ ਸੁਰ ਕਿੱਥੇ ਵੱਜ ਹੀ ਜਾਂਦੀ।
ਤੁਹਾਡੀ ਨਾ ਆਵਾਜ਼ ਫਟ- ਫਟ ਕੇ ਆਉਂਦੀ ਹੈ ਤੁਹਾਡੀ
ਚਲੋਂ ਠੀਕ ਐ ਜੀ, ਸਤਿ ਸ਼੍ਰੀ ਅਕਾਲ, ਮੈਂ ਨਾ ਮੇਰਾ ਪਿੱਛੇ ਫੋਨ ਆਯਾ ਮੁੰਡੇ ਦਾ, ਮੈਂ ਬਾਦ ਚ ਕਰਦਾ ਗੱਲ।